ਹਾਂਜੀ ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਹੋਰ ਖਾਲੀ ਰੋਟੀ-ਰੁਟੀ?
ਨਈ ਅਜੇ ਤਾਂ ਬਣਾਈ ਆ।
ਅੱਛਾ ਬਣਾ ਕੇ ਆਈ ਹੁਣੀ ਅੱਛਾ। ਹੂੰ ਮੈਂ ਤੇ ਖਾ ਵੀ ਲਈ ਬਣਾ ਕੇ ਹੂੰ ਬਣ ਗੀ ਖਾ ਵੀ ਲੀ।
ਤੂੰ ਜਲਦੀ ਖਾ ਲੀ? ਹੂੰ ਮੈਨੂੰ ਥੋੜਾ ਲੇਟ ਹੋ ਗਿਆ ਰੋਟੀ ਬਣਾਉਣ ਚ।
ਠੀਕ ਹੈ ਠੀਕ ਐ, ਕਿਸ ਤਰ੍ਹਾਂ ਹੋ ਗਿਆ ਲੇਟ? ਹੂੰ ਹੂੰ।
ਐਦਾਂ ਈ। ਗਰਮੀ ਜ਼ਿਆਦਾ ਸੀ ਨਾ ਫੇਰ ਥੋੜਾ ਠੰਡਾ ਮੌਸਮ ਹੁੰਦਾ ਇੰਤਜ਼ਾਰ ਕਰ ਰਹੀ ਸੀ ਕੀ ਥੋੜਾ ਮੌਸਮ ਠੰਡਾ ਹੋ ਜਾਵੇ ਗਰਮੀ ਬਹੁਤ ਜ਼ਿਆਦਾ ਏ।
ਹੂੰ ਹੂੰ ਅੱਛਾ।
ਰਸੋਈ ਚ ਵੜਨ ਦਾ ਜੀ ਨੀ ਕਰਨ ਡਯਾ ਸੀ।
ਹੂੰ-ਹੂੰ।
ਤਾਂ ਕਰਕੇ ਥੋੜਾ ਜੇਹਾ ਠੰਡਾ ਹੋਯਾ ਮੌਸਮ ਫੇਰ ਬਣਾਈਆਂ।
ਹੂੰ ਓ ਤੇ ਐ।
ਹੂੰ।
ਬਣਾ ਲੀ ਹੀ ਤੇ ਖਾ ਵੀ ਲੀ ਫੇਰ ਖਾ ਲੈਂਦੇ ਛੇਤੀਓ‌ ਈ। ਤੇ ਕੀ ਬਣਾਯਾ ਅਹੀ ਆਲੂ ਤਰੀ ਵਾਲੇ ਆਲੂ ਰੋਟੀ।
ਅਹੀ ਕੱਦੂ ਦੀ ਸਬਜ਼ੀ ਬਣਾਈ। ਓਈ ਹੈਗੀ ਸੀ, ਤੇ ਰੋਟੀਆਂ ਈ ਪਕਾਨੀਆਂ ਨੀ ਖਾਲੀ ਰੋ
ਹੂੰ-ਹੂੰ ਅੱਛਾ ਓਈ ਨੂੰ ਓਵੀ ਬੋਲੀ ਜਾਂਡੀ ਕੁੜੀ ਨੂੰ ਵੀ ਖਾਲਾ-ਖਾਲਾ ਤੇ ਪੈਲਾਂ ਕੈਂਦੀ ਨਈ ਖਾਣਾ ਫੇਰ ਕੈਂਦੀ ਖਾਣਾ ਵਾ। ਫੇਰ ਤਰੀ ਆਲੇ ਆਲੂ ਖਾ ਲੈਂਦੀ ਖੋਸ਼ ਹੋ ਕੇ
ਅੱਛਾ ਹਾਂ ਬੱਚਿਆਂ ਨੇ ਆਲੂ ਪਸੰਦ ਹੁੰਦੇ ਨੇ।
ਹਾਂ, ਪਤਾ ਨੀ ਪਿੰਡੀਆਂ ਖਾਊਗੀ ਨੀ ਪਿੰਡੀਆਂ ਦਾ ਨਾਮ ਸੁਣ ਕੇ ਪਜੂਗੀ, ਪਿੰਡੀਆਂ ਵੀ ਪਸੰਦ ਓ ਰਹਿੰਦੀਆਂ ਬਟ
ਹਾਂ ਪਿੰਡੀਆਂ ਤੇ ਬੱਚੇ ਬੋਹਤ ਖਾਂਦੇ।
ਓਈ ਨਾ ਪਤਾ ਨੀ ਏਨੂੰ ਕੇ ਆ ਪਸੰਦ ਈ ਨੀ ਆਦੀ ਜਦੋਂ ਬਣਾਓ ਤੇ ਨੱਕ-ਮੂੰਹ ਚੜਾਓਣ ਲੱਗ ਜੂਗੀ ਆਈ ਮੈ ਰੋਟੀ ਰੋਟੀ ਖਾਣੀ ਬੋਲੂਗੀ
ਅੱਛਾ।
ਹਾਂ ਪਿੰਡੀਆਂ ਤੋਂ ਪਤਾ ਨੀ ਕਿ ਨਫ਼ਰਤ ਏ
ਹਾਂ ਕੋਈ-ਕੋਈ ਹੁੰਦਾ ਬੱਚਾ ਨਈ ਖਾਂਦਾ!
ਹਾਂ ਓਈ ਨਾ।
ਹਮ।
ਹੁਣੇ ਪੁੱਛਿਆ ਕੀ ਐ ਆਲੂ ਐ ਤੇ ਹਾਂ ਲਾਦੋ-ਲਾਦੋ।
ਹੂੰ ਹਹ-
ਤੇ ਬਾਕੀ ਓਈ ਨਾ ਹਾਂ ਓਈ ਨਾ- ਹੁਣ ਗਰਮੀ ਤੇ ਇੱਥੇ ਬਾਰ ਹਵਾ ਚੱਲਣ ਡੀਆ ਨੇ ਕਨ ਗਰਮ ਵੀ ਐ ਇੱਕਦਮ
ਮੀ ਨੀ ਪਯਾ?
ਨਾ-ਨਾ ਮੀਂਹ-ਮਾ ਨੀ ਪਯਾ।
ਸਾਡੇ ਈ ਬੱਦਲ ਹੋਣ ਡਏ ਸੀ ਸਵੇਰੇ ਤੇ ਏਸ ਸੀ, ਪਰ ਦਪੈਰੇ ਫੇਰ ਬੱਦਲ ਸੀ ਮਤਲਬ ਹਵਾ ਈ ਚੱਲੀ ਗਈ ਐ ਠੀਕ ਬਾਹਰ ਸਗੋਂ ਠੰਢਾ, ਤੇ ਅੰਦਰ ਸੇਕ ਜ਼ਿਆਦਾ ਏ, ਪਤਾ ਨੀ ਕੀ ਬੰਦ ਰੇਆ ਲੱਗਦਾ ਤਾਂ ਕਾਰਕੇ
ਹੂੰ ਹੋ ਸਕਦਾ।
ਹੂੰ।
ਪਤਾ ਹੁੰਦਾ ਛੱਤਾ ਤਕ ਪਾਣੀ-ਵਾਣੀ ਪਵਾਣਾ ਸੀ ਥੋੜਾ
ਹਾਂ, ਓਈ ਤੇ ਪਵਾਣਾ ਪੈਣਾ ਹੁਣ ਹੂੰ ਮੀਹ ਤਾਂ ਏਈ ਸੋਚ ਚ ਮਤਲਬ ਸਾਰੇ ਪਾਸੇ ਬਾਰਿਸ਼ ਹੋਣ ਡਈ ਇਧਰ ਵੀ ਹੋਈ ਤੇ ਪਰ ਹੋਈ ਨੀ ਆ ਤੇ ਓਈ ਚੱਕਰ ਚ ਪਾਨੀ ਨੀ ਪਾਯਾ, ਕਿ ਚੱਲ ਕੀ ਪਤਾ ਮੀਂਹ ਵਾਰੀ
ਅੱਛਾ ਇੱਧਰ ਛਤ ਵਾਲੀ ਟੈਂਕੀ ਨੀ ਐ ਨਾ ਇੱਧਰ ਬਾਥਰੂਮ ਦੀ ਛਤ ਤੇ ਈ ਟੈਂਕੀ ਐ ਕਿੱਧਰ ਆ? ਛੱਤ, ਅੱਛਾ ਛੱਤ ਤੇ ਈ ਐ ਨਾ ਹਾਂ ਤੇ ਫਿਰ ਪਾਨੀ ਤੇ ਪਾ ਸਕਦੇ ਅਰਾਮ ਨਾਲ ਨਾ
ਹਾਂ ਪਾ ਲੈਂਦੇ ਹੁੰਦੇ ਓ ਨਲਕਾ ਹਾਂ ਨਾ ਪੈਪ ਲੱਗਾ ਹੋਇਆ ਵਾ ਨਾਲ ਪਰ ਓ ਨਾ ਕੈਨ ਤੇ ਓ ਗਰਮ ਹੁੰਦੀ ਨਾ ਬੋਤ ਛੱਤ ਫੇਰ ਪਾਣੀ ਪਾਓ ਤੇ ਛੱਤਾਂ ਪਾੜ ਜਾਂਦੀਆਂ। ਏਸੇ ਲਈ ਫਿਰ ਨਈ ਹੌਲੀ-ਹੌਲੀ ਆਦੇ ਠੰਡੀ ਹ ਫਿਰ ਇੱਕ ਬੈ ਤਪੀ ਹੁੰਦੀ ਫਿਰ ਪਾਣੀ ਉੱਤੇ ਪਾਈ ਦਾ ਤੇ ਓ ਫਿਰ ਫੱਟ ਦਾ ਸੀਮੈਂਟ
ਅੱਛਾ-ਅੱਛਾ-ਅੱਛਾ ਨਈ ਪਤਾ ਐ ਹੂੰ ਹੂੰ ਹ
ਤਾਂ ਈ ਛੱਡਿਆ ਪੋਣਾ
ਹਾਂ ਅਜੇ ਤੇ ਸ਼ਾਮੀ ਪੈਲਾਂ ਭੁੱਖ ਲੱਗੀ, ਭੁੱਖ ਲੱਗੀ ਲਗਾਇਆ ਪੈਲਾਂ ਨਈ ਸਵੇਰੇ ਬਣਾਈ ਸੀ ਓ ਕੁਮੜੇ ਦੀ ਸਬਜ਼ੀ ਬਣੀ ਹੀ ਤੋ ਓ ਐਨਾਂ ਨੂੰ ਪਸੰਦ ਨੀ ਦੋ ਈ ਰੋਟੀ ਖਾਈ ਖਾਲੀ ਫੇਰ ਅੱਗੇ ਗੈਸ ਚੜਗੀ ਸ਼ਾਮ ਨੂੰ ਫੇਰ ਓ ਫੇਰ ਨਮਕ ਨੂਨ ਪਾ ਕੇ ਖਾਈ ਰੋਟੀ ਇੱਕ।
ਹੂੰ
ਅੱਜ ਤਾਂ ਫੇਰ ਕੈਦੇ ਸ਼ਾਮ ਨੂੰ ਮੁੜੀ ਬਣਾਓ ਮੁੜੀ ਓ। ਬਣਾਈ ਫੇਰ ਓ ਖਾਈ ਸਾਰਿਆਂ ਨੇ।
ਅੱਛਾ ਮਾ ਵੀ ਲੱਗੀ ਬਣੌਨ। ਤੇ ਏ ਕੈਦੇ ਕਿ ਨਈ ਰਹਿਣ ਦੇ ਨਈ ਖਾਣੀ। ਫੇਰ ਮੈਂ ਬਣਾਈ ਨੀ ਫੇਰ ਉਸ ਤਰ੍ਹਾਂ ਈ ਚਨਾ ਚੁਰ ਚ ਪਿਆਜ਼ ਕੱਟ ਕੇ। ਫੇਰ ਓ ਖਾਦਾ ਤੇ ਸਭ ਕੁਛ ਪਤਾ ਨੀ ਕਿਉਂ ਕੌੜਾ-ਕੌੜਾ ਲੱਗੀ ਜਾਂਦਾ ਹਰ ਚੀਜ਼।
ਹੂੰ ਤਬੀਅਤ ਨਾ ਖ਼ਰਾਬ ਹੋਣੀ ਹੋ ਜਾਂਦਾ।
ਕੀ ਪਤਾ।
ਜਾਂ ਹਵਾ, ਪਾਣੀ ਚੇਂਜ ਤਾਂ ਕਰਕੇ ਹੋਣ ਡਿਆ ਹੋਣਾ ਜਗ੍ਹਾ-ਜਗ੍ਹਾ ਦਾ ਹੂੰ।
ਓਧਰ ਦਾ ਪਾਣੀ ਪੀਂਦੇ ਰਏ ਹੁਣ ਏ ਦਾ। ਫਿਲਟਰ ਦਾ ਪਾਣੀ ਓ ਲੱਗਦਾ ਨਾ ਥੋੜਾ ਕੌੜਾ-ਕੌੜਾ ਉਈ ਤੇ ਆਦ ਤ ਹੋਏਗੀ ਹੁਣ ਪੀ-ਪੀ ਕੇ ਉੱਥੇ ਨੋਰਮਲ ਪੀਂਦੇ ਰਏ ਤਾਂ ਕਰ ਕੇ ਲੱਗਦਾ ਮਨ ਨੀ ਲੱਗਾ।
ਹੂੰ!
ਪਰ ਪਾਣੀ ਤੇ ਸਬਜ਼ੀ ਰੋਟੀ ਸਭੀ ਕੁਛ ਈ ਕੌੜਾ ਲੱਗਣ ਡਿਆ ਮੈਨੂੰ। ਮੂੰਹ ਦਾ ਈ ਲਗਦਾ ਟੇਸਟ ਬਦਲਿਆ। ਕੀ ਪਤਾ ਦਵਾਈਆਂ ਈ ਏਨੀਆਂ ਖਾਦੀਆਂ ਹੋ ਸਕਦਾ।
ਹਾਂ-ਹਾਂ ਹੋ ਸਕਦਾ।
ਹਾਂ ਹੌਲੀ-ਹੌਲੀ ਠੀਕ ਹੋਊਗਾ।
ਹੂੰ ਓ ਤੇ ਐ।
ਹੂੰ!
ਮੈਂ ਵੀ ਓ ਈ ਤਰੀ ਵਾਲੇ ਆਲੂ ਬਣੇ ਸੀ ਕਰਕੇ ਤੇ ਮੈਂ ਕਿਆ ਚਲ ਆਂਡਾ। ਵਿੱਚ ਪਾ ਦਾਂਗੇ ਤਾਂ ਆਲੂ ਆਂਡੇ ਖਾਏ ਜਾਊਗਾ ਮੰਗਣ ਡੇ। ਕੈਦਾ ਆਲੂ ਅਰੇ ਗਏ ਵੀ ਲਿਆਣ ਵਾਸਤੇ ਬਾਰ ਨੇ ਥੈਲਾ ਈ ਨੀ ਲੈ ਗਿਆ
ਅੱਛਾ!
ਘੁੰਮ ਫਿਰਕੇ ਫੇਰ ਆਗੇ ਅੱਜ ਪਤਾ ਨੀ ਜ਼ਾਦਾ ਈ ਜੀਅ ਕਰੀ ਜਾਣ ਡਿਆ ਸੀ ਆਂਡਾ ਖਾਣ ਦਾ। ਫੇਰ ਉਬਲਾਓ ਵੀ ਆਲੂ ਆਂਡੇ ਦੀ ਸਬਜ਼ੀ।
ਹਾਂ! ਅਰੇ ਅਸੀਂ ਵੀ ਅੱਜ ਗ਼ਲਤੀ ਕਰ ਲੀ ਸਵੇਰੇ ਮਵੀ ਤੇ ਭੁਰਜੀ ਬਣਾ ਬਣੂ ਕੇ ਖਾ ਲਈ ਬਾਅਦ ਚ ਪਤਾ ਲੱਗਿਆ ਵੀਰਵਾਰ ਏ। ਬਾਅਦ ਚ ਮਾਫ਼ੀਫ਼ੀ ਮੰਗੀ ਬਾਬਾ ਜੀ ਕੋਲੋਂ, ਮਾਫ਼ ਕਰਦੋ ਗ਼ਲਤੀ ਟੀ ਨਾਲ ਖਾਧਾ ਗਿਆ, ਨਾ ਇਹਨਾਂ ਨੂੰ ਚੇਤਾ ਆਇਆਂ, ਨਾ ਮੈਨੂੰ ਚੇਤਾ ਆਇਆਂ। ਖਾ ਖੁ ਲਿਆ। ਬਾਅਦ ਚ ਯਾਦ ਆਇਆ। ਹਾਂ ਫੇਰ ਗਏ ਹੀ ਚਲੋ ਮੱਥਾ ਟੇਕ ਕੇ ਆ ਗਏ, ਹੂੰ ਸ਼ਾਮੀ ਹਾਂ।
ਅੱਛਾ।
ਦੋਵੇਂ ਹੀ ਚੱਲ ਜਾਂਦਾ ਠੀਕ ਰਹਿੰਦਾ ਫੇਰ ਇਹਨੂੰ ਇੱਕ- ਦੂਜੇ ਨੂੰ ਪੁੱਛੋ ਫੇਰ ਤਿਆਰ ਹੋਣ ਨਹਾਓ ਧੋ ਕਦੀ ਨਾਤਾ ਕਦੇ ਨਹੀਂ ਫੇਰ ਬਹੁਤ ਟਾਈਮ ਲੱਗ ਜਾਂਦਾ ਇੱਦਾਂ। ਇਸੇ ਲਈ ਆਰਾਮ ਨਾਲ ਦੋਵੇਂ ਨਿਕਲਦੇ ਚੱਲ ਜਾਣੇ ਚੁੱਪ
ਹਾਂ ਤੇ ਠੀਕ ਏ ਤੇ ਓਕੇ ਠੀਕ ਹੈ। ਦੂਜੇ ਦਾ ਫੇਰ ਮੂੰਹ ਉੱਧਰ।
ਚਾਰ ਕੁ ਵਜੇ ਬੱਦਲ ਹੋਇਆ ਹੀ ਸੀ, ਹਵਾ ਵੀ ਚੰਗੀ ਚੱਲਣ ਡੀ ਸੀ।
ਹਮ।
ਚਲੇ ਗਏ ਫੇਰ ਟੇਕ ਕੇ ਆਗੇ।
ਹਮ ਸੋਹਣਾ ਕਰ ਦਿੱਤਾ ਹੁਣ ਨਾ।
ਹਾਂ, ਬਹੁਤ ਸੋਹਣਾ ਬਣਾ ਤਾਂ।
ਹਾਂ। ਹਾਂ ਮੈਂ ਵੀ ਉਥੇ ਵੇਖ ਜਾਣਾ ਕੋ ਵੀਡੀਓ ਪਾਉਂਦੇ ਰਹਿੰਦਾ ਅਜੀ ਓਹੀ ਵੇਖਿਆ ਹੀ ਉੱਚੇ ਹੀ ਵੇਖਿਆ ਸੀ, ਮ ਚੰਗਾ ਬਣਾ ਕੇ ਰੱਖਦਾ।
ਕਿਆ ਹੁਣ ਤੇ ਉਹੀ ਤਿਆਰੀ ਚੱਲਣ ਡਈ ਪੂਰੀ। ਸਜਾਇਆ ਪੂਰਾ, ਹੁਣ ਸਜਾਓਗੇ, ਬਹੁਤ ਸੋਹਣਾ ਸਜਾਉਂਦੇ। ਵੀਡੀਓ ਭੇਜੋਂਗੀ ਤੈਨੂੰ ਵੀ।
ਅੱਛਾ ਬਣਾਈ ਆ।
ਨਹੀਂ
ਅੱਛਾ ਬਣਾਉਗੀ ਹਾਂ ਠੀਕ ਆ। ਹਮ-ਹਮ।
ਬਣਾ ਕੇ ਲਿਆਉਗੀ, ਫੋਨ ਲੈ ਕੇ ਨਹੀਂ ਗਈ ਸੀ। ਘਰੇ ਛੱਡ ਗਈ ਸੀ।
ਹਾਂ, ਫੇਰ ਉਹੀ ਹੁੰਦਾ ਕਿ ਫੋਨ ਫੜੋ ਫੇਰ ਜਾਣਾ ਹੋਣਾ ਸੈਟਰਡੇ ਨਾ ਹੁੰਦਾ ਤੇ ਫਿਰ ਐ ਫੋਨ ਹੱਥ ਫੜੇ ਖਾਲੀ ਫੋਨ ਫੜਿਆ। ਹਾਂ ਆ ਤੇ ਹੈ। ਹਮ-ਹਮ
ਘਰੇ ਛੱਡ ਗਏ ਬੂਹੇ ਖੁੱਲ੍ਹੇ ਵੀ ਛੱਡ ਕੇ ਆਈ ਆ ਕੇ, ਫਿਰ ਅਸੀਂ ਆਖਿਆ ਕਿੰਨੇ ਆਉਣਾ ਇੰਨੀ ਗਰਮੀ ਤੇ ਹਾਲਤ ਖਰਾਬ ਓਦਾਂ ਹੀ ਸਭ ਦੀ।
ਬ ਤਾਂ ਗੇਟ ਲੋਕ ਕਰਕੇ ਕਦੇ ਚਲੇ ਗਏ।
ਅੱਛਾ ਹਾਂ ਤੇ ਡੋਗੀ ਵੀ ਤਾਂ ਹੈ ਹੀ ਆ, ਫਿਰ ਉਹ ਵੀ ਕੁੱਤਾ ਵੀ ਪੈਂਦਾ ਏ।
ਉਹ ਤੇ ਵਾਪਰੇ ਕਿੰਨੀ ਦੂਰ ਤਾਂ ਗਏ ਤਾਂ ਵੀ ਇਹਦੀ ਆਵਾਜ਼ ਆਉਣ ਡਈ, ਇੰਨਾ ਪੌਖਣ ਡਿਆ ਸੀ ਅੱਧੇ ਰਾਹ ਤਈ ਚੱਲ ਗਏ। ਤਾਵੀ ਹੈ। ਠੀਕ ਹੋ ਗਿਆ, ਉਹੀ ਤੇ ਬੜਾ ਤਰਸ ਵੀ ਆਇਆ ਵਿਚਾਰਾ ਉਦਣ ਆ ਕੇ ਪਾਣੀ ਦਿੱਤਾ। ਤਾਂ ਕਿੰਨਾ ਡੇਰੀ ਪਾਣੀ ਪੀ ਗਿਆ। ਤਾਂ ਉਹੀ ਮੈਂ ਕਿਹਾ ਆਉਂਦੇ ਸੀ ਚਲੋ ਟੀਆਂ ਹੀ ਦੋ ਲਾ ਕੇ ਪਾ ਦੇਵੇ, ਈਨਾ ਆਟਾ, ਗੈਸ, ਚੁੱਲ੍ਹਾ ਪਿਆ ਸੀ, ਆਟਾ ਪਿਆ ਸੀ।
ਹਮ-ਹਮ ਕੋਈ ਕਿੱਥੇ ਧਿਆਨ ਦਿੰਦਾ ਵਾ ਆਪਣਾ ਹੀ ਕੋਈ ਵੇਖਦਾ ਕੋਈ ਨੀ, ਕਿਸੇ ਨੂੰ ਕੋਈ ਮਤਲਬ ਨੀ। ਹੂੰ।
ਹਾ, ਬਗਲ ਵਾਲੀ ਕੈਂਨ ਡੀ ਸੀ। ਕੁੜੀ ਆਂਦੀ, ਮਰ ਈ ਚੱਲਿਆ ਸੀ ਤੁਹਾਡਾ ਡੌਗੀ, 'ਤੇ ਆਂਦੀ, ਮੈਂ ਰੋਟੀ ਪਾਈ ਫਿਰ ਜਾ ਕੇ। ਪਤਾ ਨੀ, ਹਾਂ।
ਕਿਉਂ, ਮਤਲਬ ਨਈਂ ਕੋਈ ਪੌਣ ਡੇਆ ਸੀ ਰੋਟੀ 'ਤੇ।
ਟੀ ਪਾਉਣ ਡੇਆ, ਕੀ ਪਤਾ ਇੱਕ ਅੱਧੀ ਪਾ ਦਿੰਦੇ ਹੋਗੇ।
ਹੂੰ-ਹੂੰ-ਹੂੰ।
ਫੇਰ ਓਦਾ ਅੰਕਲ ਫੇਰ ਚਲੇ ਗਿਆ ਈ ਨਾ, ਉਹ ਅੰਮ੍ਰਿਤਸਰ ਗਿਆ ਵਿਆਹ 'ਤੇ, ਕਿਨੂੰ ਕੈਂਦੇ? ਕੰਮ ਕਰਨ ਲਈ ਏ, ਕੰਮ 'ਤੇ- 'ਤੇ। ਓਹੀ ਖੋਲਦਾ ਸੀ ਉਹ 'ਤੇ ਹੈਨੀ ਫੇਰ ਇੱਥੇ, 'ਤੇ ਏਸੇ ਲਈ ਫੇਰ ਲੱਗਦਾ।
ਹੂੰ।
ਔਰ ਕਿਆ?
ਅੱਛਾ।
ਕਿਹਨੇ ਛੱਡਿਆ ਈ ਨੀ, ਮੈਨੂੰ ਲੱਗਦੈ, ਕਿਉਂ ਰੈਅ ਗਿਆ? ਬੱਚਾ ਈ ਰੈਅ ਗਿਆ ਵਿਚਾਰਾ ਅੰਦਰ ਈ। ਹੂੰ, 'ਤੇ ਓ, ਹਾਂ ਕੀਤੀ ਏ ਨਾ ਇੱਕ ਕੀਤੀ ਹੋਈ ਸੀ, 'ਤੇ ਉਹ ਪਾਨੀ ਜੇਹੜਾ ਜੇੜੇ ਡੱਬੇ 'ਚ ਪਾਨੀ ਦਿੰਦੇ, ਉਹ ਡੱਬਾ ਪੂਰਾ ਉਨੇ ਗੁੱਸੇ ਦੇ ਨਾਲ ਪੂਰਾ ਟੁਕੜੇ- ਟੁਕੜੇ ਕਰਕੇ ਰੱਖਿਆ ਹੋਇਆ ਸੀ। ਕੀ ਪਤਾ, ਪਿਆਸ ਦੇ ਚਲਦੇ ਆ ਡੱਬੇ 'ਚ ਜਾਂ ਕੈਂਨ ਡੇਆ ਹੋਊਗਾ, ਪਾਨੀ ਦਓ ਮੈਨੂੰ। ਪਾਨੀ, ਗਰਮੀ ਇੰਨੀ ਆ, 'ਤੇ ਪਾਣੀ ਤਾਂ ਜਰੂਰੀ ਆ ਨਾ।
ਹਾਂ, ਉਹ ਤੇ ਆ, ਪਾਨੀ ਉਨੀ ਤੇ ਪੀਨਾ ਈ ਚਾਈਦਾ।
ਹਾਂ, ਓਈ ਐ, ਔਰ ਏਦੀ ਆਦਤ ਤਾਂ ਬਾਰ ਦਾ ਪਾਨੀ ਨੀ ਪੀਂਦਾ, ਏਨੇ ਘਰੇ ਈ। ਪੀਨਾ ਪਾਨੀ ਆ ਕੇ, ਕਿੰਨੀ ਵੀ ਮਤਲਬ ਪਿਆਸ ਲੱਗੀ ਹੋਵੇ। ਅੰਦਰ ਆਊਗਾ, ਫਿਰ ਈ ਪੀਊਗਾ ਪਾਨੀ।
ਅਸ਼ਾ, ਅੱਛਾ, ਬਾਰ ਨੀ ਪੀਂਦਾ ਕਿਤੇ?
ਬਾਹਰ ਨੀ ਪੀਂਦਾ, ਹਾਂ।
ਅਸ਼ਾ, ਹੂੰ, ਹਾਂ 'ਤੇ ਫੇਰ ਕਿੱਥੇ ਨੇ ਫਿਰ?
ਗੰਦਾ ਹੁੰਦਾ ਸ਼ੁਰੂ ਤੋਂ ਹੁਨ ਸਾਫ਼ ਪਾਨੀ ਪੀਤਾ ਐ, 'ਤੇ ਕਿੱਥੋਂ ਗੰਦਾ ਪਾਨੀ ਥੋੜ੍ਹੀ ਪੀਊਗਾ?
ਹੂੰ, ਓ 'ਤੇ ਆ, ਹਾਂ।
ਹੂੰ।
ਜਿਸ ਤਰ੍ਹਾ ਫਿਰ ਦਿੰਦੇ ਰਓ, ਉਸ ਤਰ੍ਹਾ ਈ ਫਿਰ ਆਦਤ ਹੋ ਜਾਂਦੀ ਨਾ ਉਨਾਂ ਦੀ ਵੀ, ਸ਼ੁਰੂ 'ਚ ਛੋਟੇ ਸੇਬ ਤਰਾਂ ਖਾਇਐ ਬਾਰ ਥੋੜ੍ਹੀ ਫਿਰ ਖਾਊਗਾ ਗੰਦਾ। ਧੰਨਵਾਦ।
ਓਹ 'ਤੇ ਹੈ, ਹੁਨ ਟਾਈਮ ਨਾਲ ਸਵੇਰ ਦਾ ਰੋਟੀ-ਪਾਨੀ ਮਿਲਨ। ਹੁਨ ਥੋੜਾ ਜੇਆ ਠੀਕ ਦਿਖਨ ਵੀ ਲੱਗਾ, ਥੋੜਾ ਹੈਗਾ ਵਾ।
ਹਾਂ-ਹਾਂ, ਨਾ ਭੁੱਖ ਨਾ ਤਾਂ ਵੀ ਚੱਕਦਾ, ਕੀ ਗੱਲ ਆ?
'ਤੇ ਓਹੀ 'ਤੇ, ਹਾਂ ਜਾਨਵਰਾਂ ਦਾ ਔਖਾ ਈ ਐ, ਰੱਖ ਲੋੋ 'ਤੇ ਫੇਰ।
ਹਾਂ, ਓਹੀ ਨਾ, ਤਾਂਈਓ 'ਤੇ ਜੀਅ ਨੀ ਕਰਦਾ ਰੱਖਨ ਦਾ ਵੀ ਹੁਨ। ਰੱਖਨ ਜੀਅ 'ਤੇ ਕਰਦਾ ਉਹ ਰੱਖਨ ਦਾ, ਪਰ ਓਹੀ ਸਾਂਭਣ ਦੇ ਚਲਦੇ ਈ ਨੀ। ਹੁੰਦੈ, 'ਤੇ ਮੈਂ ਦੇਖਾਂ ਕਿਤੇ ਆਉਣਾ-ਜਾਉਣਾ‌, ਤਾਂ ਹੋਰ ਕੀ। ਵਿੱਚੋਂ ਫੇਰ ਵੇਖੇ ਕੌਣ ਇਨਾਂ ਨੂੰ? ਤੁਹਾਨੂੰ ਹੂੰ, ਵੇਖਕੇ ਤਰ੍ਹਾ ਈ। 'ਤੇ ਹਾਂ, ਹੋ ਈ ਜਾਂਦਾ ਵਾ। ਤੇ ਨਾ, ਇਸ ਤਰਾਂ ਹੋਵੇ 'ਤੇ ਫੇਰ ਹੋਰ ਦੁੱਖ ਲੱਗਦਾ ਰੈਂਦਾ, ਵੇਖ ਕੇ। ਕੇ ਇਤਨਾ ਈ ਭੁੱਖਾ-ਪਿਆਸਾ ਰੇਆ।
ਹਾਂ, ਆਖਿਰ ਓ ਸਾਡੀ ਰਕਸ਼ਾ ਕਰਦੇ ਆ, ਤੇ ਸਾਨੂੰ ਵੀ ਸੋਚਨਾ ਪੈਂਦਾ ਓਨਾਂ ਬਾਰੇ ਫੇਰ
ਹਾਂ
ਓਦੇ ਭਰੋਸੇ ਹੁਨ ਬੇਫਿਕਰੇ ਹੋ ਕੇ ਸੌਂ ਜਾਂਦੇ ਕੀ ਹੈਗਾ ਵਾ, ਚਲੋ ਧੇਆਨ ਰੱਖਣ ਨੂੰ ਨਈ ਤੇ ਫਿਰ, ਹਾਂ ਠੀਕ।
ਹਾਂ, ਹੂੰ